ਹੈਂ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਹਾਂਜੀ ਮੈਂ ਵਧੀਆ ਤੁਹਾਡੇ ਕੀ ਹਾਲ ਨੇ ਜੀ
ਮੈਂ ਵੀ ਵਧੀਆ ਬਹੁਤ ਵਧੀਆ
ਹੋਰ ਛੁੱਟੀਆਂ ਕਿੱਦਾਂ ਚੱਲ ਰਹੀਆਂ ਤੁਹਾਡੀਆਂ
ਛੁੱਟੀਆਂ ਬਹੁਤ ਵਧੀਆ ਅਸੀ ਆਏ ਹੋਏ ਸੀ ਆਪਣੇ ਨਾਨੀ ਘਰ ਆਏ ਹੋਏ ਸੀ।
ਹਾਂਜੀ ਹੋਰ ਕਿੰਨੀਆਂ ਛੁੱਟੀਆਂ ਰਹਿ ਗਈਆ ਹੁਣ ਤੁਹਾਡੀਆਂ
ਛੁੱਟੀਆਂ ਹਜੇ ਰਹਿ ਗਈਆਂ ਦਸ ਪੰਦਰਾਂ ਹੈ ਛੁੱ
ਅੱਛਾ ਜੀ ਤਾਂ ਤੁਸੀਂ ਇਸ ਵਾਰ ਛੁੱਟੀਆਂ ਦਾ ਕਿਹੜੀ ਕਿਹੜੀ ਯਾਤਰਾ ਕਰਕੇ ਆਇਓ ਕਿੱਥੇ ਕਿੱਥੇ ਗਏ ਸੀ ਤੁਸੀਂ ਘੁੰਮਣ ਜੀ।
ਅਸੀਂ ਤਾਂ ਅਸੀਂ ਗਏ ਸੀ ਨੈਨੀਤਾਲ ਗਏ ਸੀ ਅਸੀਂ ਤੇ ਅ ਅਸੀਂ ਇਸ ਵਾਰੀ ਤਾਂ ਨੈਨੀਤਾਲ ਹੀ ਗਏ ਹਾਂ ਪਿਛਲੀ ਵਾਰੀ ਅਸੀਂ ਇਹ ਕਟ ਸਾਹਿਬ ਦੀ ਵੀ ਯਾਤਰਾ ਕੀਤੀ ਸੀ
ਅੱਛਾ ਜੀ, ਤਾਂ ਤੁਹਾਡਾ ਕਿਵੇਂ ਦਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਨੈਨੀਤਾਲ 'ਚ
ਨੈਨੀਤਾਲ ਦਾ ਬਹੁਤ ਵਧੀਆ ਰਿਹਾ ਉੱਥੋਂ ਦਾ ਮੌਸਮ ਬਹੁਤ ਵਧੀਆ ਸੀ। ਇਕਦਮ ਠੰਢਾ ਸੀਗਾ ਪਲੈਸੰਟ ਮੌਸਮ ਨਾ ਤੇ ਬਹੁਤ
ਹਮ ਤੁਸੀਂ ਅੱਜ ਤੱਕ ਕਿੱਥੇ, ਕਿੱਥੇ ਯਾਤਰਾ ਕਰਕੇ ਆਏ ਹੋ ਜੀ।
ਅਸੀਂ ਨੈਨੀਤਾਲ ਕੀਤੇ ਸੀ ਨੈਨੀਤਾਲ ਤੋਂ ਅੱਗੇ ਹੈਗਾ ਭੀਮ ਤਾਲ
ਹਾਂਜੀ, ਅਗਰ ਅਸੀਂ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ ਉੇ ਕਿੱਥੇ ਕਿੱਥੇ ਦੀ ਯਾਤਰਾ ਕੀਤੀ ਤੁਸੀਂ ਹਜੇ ਤੱਕ?
ਗੁਰਦੁਆਰਾ ਸਾਹਿਬ ਵੈਸੇ ਤਾਂ ਨੈਨੀਤਾਲ ਵੀ ਹੈਗਾ ਏ।
ਅੱਛਾ ਜੀ।
ਤੇ ਪਰ ਇਤਿਹਾਸਿਕ ਗੁਰਦੁਆਰੇ ਦੀ ਅਗਰ ਗੱਲ ਕਰਾਂ ਨਾ ਤੇ ਇਤਿਹਾਸਿਕ ਗੁਰਦੁਆਰਾ ਨੈਨੀਤਾਲ ਦੇ ਥੋੜੇ ਜਹੇ ਕੋਲ ਹੀ ਹੈ ਨਾਨਕ ਮਾਤਾ ਸਾਹਿਬ ਉਹ ਇਤਿਹਾਸਿਕ ਗੁਰਦੁਆਰਾ ਹੈ ਉਹ ਗੁਰੂ ਨਾਨਕ ਦੇਵ ਜੀ ਆਏ ਸੀ ਤੇ ਨਾ ਉਹਨਾਂ ਦੇ ਗੁਰੂ ਨਾਨਕ ਦੇਵ ਜੀ ਦੇ ਅਹ ਇਤਿਹਾਸ ਦੇ ਉੱਤੇ ਬਣਿਆ ਹੋਇਆ ਹੈ। ਹਾਂਜੀ ਬੜਾ ਹੀ
ਹਾਂਜੀ ਜਿਦਾਂ ਤੁਸੀਂ ਕਿਹਾ ਤੁਸੀਂ ਹੇਮਕੁੰਟ ਸਾਹਿਬ ਵੀ ਹੋ ਕੇ ਆਏ ਹੋ ਤਾਂ ਤੁਹਾਨੂੰ ਤੁਸੀਂ ਤੁਸੀਂ ਉਹਦੇ ਬਾਰੇ ਕੁਛ ਦੱਸਣਾ ਚਾਹੋਗੇ ਤੁਹਾਨੂੰ ਕਿਵੇਂ ਦਾ ਉੱਥੇ ਫੀਲ ਹੋਇਆ। ਤੁਹਾਨੂੰ ਮਤਲਬ ਤੁਸੀ ਕਿੰਨੇ ਦਿਨ ਰਹੇ ਹੋ ਉੱਥੇ, ਹਾਂਜੀ।
ਹਾਂਜੀ, ਹਾਂਜੀ ਬਹੁਤ ਵਧੀਆ ਸੀ ਅ ਸੀ ਸਾਰੇ ਨਾ ਅਸੀਂ ਕਾਫੀ ਜਿੰਨੇ ਸੀ ਕਾਫੀ ਮਤਲਬ ਕਾਫੀ ਪਰਿਵਾਰ ਇਕੱਠੇ ਹੋ ਕੇ ਗਏ ਸੀ।
ਅੱਛਾ ਜੀ।
ਮਤਲਬ ਇੱਕ ਸਾਡਾ ਪਰਿਵਾਰ ਸੀ ਹੋਰ ਵੀ ਮੇਰੇ ਅਹ ਭੈਣਾਂ ਦਾ ਪਰਿਵਾਰ ਕੀ ਮੇਰੀ ਭਾਬੀ ਹੋਣਾ ਦਾ ਉਹਨਾਂ ਦੇ ਸਿਸਟਰ ਬੜੇ ਸਾਰੇ ਅਸੀਂ ਇਕੱਠੇ ਹੋਏ ਗਏ ਸੀ।
ਹੂੰ।
ਕਾਫ਼ੀ ਪਰਿਵਾਰ ਸੀ ਤੇ ਅਸੀਂ ਸਾਰੇ ਯਾਤਰਾ ਸ਼ੁਰੂ ਕੀਤੀ ਸੀ ਅਸੀਂ ਪਹਿਲੇ ਹਰਿਦੁਵਾਰ ਪਹੁੰਚੇ ਸੀ ਤੇ ਹਰਿਦੁਵਾਰ ਤੋਂ ਅੱਗੇ ਫੇਰ ਅਸੀਂ ਬੱਸ, ਬੱਸ ਲੈ ਕੇ ਫਿਰ ਅਸੀਂ ਰਿਸ਼ੀਕੇਸ਼ ਗਏ। ਤੇ ਰਿਸ਼ੀਕੇਸ਼ ਤੋਂ ਫਿਰ ਯਾਤਰਾ ਸਾਡੀ ਸ਼ੁਰੂ ਹੋ ਗਈ ਸੀ। ਰਿਸ਼ੀਕੇਸ਼। ਤੋਂ ਅਸੀਂ ਬੱਸ ਲਿੱਤੀ ਤੇ ਬੱਸ ਦੇ ਰਸਤੇ ਅਸੀਂ ਫਿਰ ਅੱਗੇ ਜੋਸ਼ੀ ਮੱਠ ਆਦਾ ਹੋਰ ਵੀ ਅੱਗੇ, ਅੱਗੇ ਕਾਫੀ ਸਟੋਪ ਆਉਂਦੇ ਨੇ ਤੇ ਅਸੀਂ ਸਿੱਦਾਂ ਗੋਬਿੰਦਘਾਟ ਪਹੁੰਚੇ ਸੀ।
ਤੁਹਾਨੂੰ ਫਿਰ ਇਹਦੀ ਪੂਰੀ ਯਾਤਰਾ ਕੰਪਲੀਟ ਕਰਨ 'ਚ ਤੁਹਾਨੂੰ ਕਿੰਨਾ ਟਾਈਮ ਲੱਗ ਗਿਆ ਸੀ?
ਸਾਨੂੰ ਲੱਗ ਗਏ ਸੀ ਕੋਈ ਅਹ ਪੰਜ ਤੋਂ ਛੇ ਦਿਨ ਲੱਗ ਗਏ ਸੀ।
ਅੱਛਾ ਜੀ। ਜਿਦਾ ਸ ਅਸੀਂ ਵੀ ਗਏ ਸੀ ਇੱਕ ਦੇ ਇੱਕ ਟਾਈਮ ਮਤਲਬ ਟਵੰਟੀ ਟਵੰਟੀ ਨਾਈਨਟੀਨ ਇੱਚ ਗਏ ਸੀ। ਸ਼ਾਇਦ ਅਸੀਂ। ਹੇਮਕੂਟ ਸਾਹਿਬ ਤਾਂ ਸਾਨੂੰ ਵੀ ਇੱਕ ਹਫ਼ਤਾ ਲੱਗ ਗਿਆ ਸੀ। ਹਾਂਜੀ।
ਪੰਜ ਤੋਂ ਛੇ ਦਿਨ ਸਾਨੂੰ ਵੀ ਲੱਗ ਗਏ ਸੀ ਵਾਪਿਸ ਆ ਹੋਏ ਨਾ ਤੇ ਤੁਸੀਂ ਉੱਥੇ ਤੁਸੀਂ ਜਦੋਂ ਗਏ ਸੀ। ਤੁਸੀਂ ਫੇਰ ਬਦਰੀਨਾਥ ਗਏ ਸੀ ਯਾ ਖਾਲੀ ਹੇਮਕੁੰਟ ਸਾਹਿਬ ਹੀ ਗਏ ਸੀ।
ਨਹੀਂ ਅਸੀਂ ਸਿਰਫ ਹੇਮਕੁੰਟ ਸਾਹਿਬ ਹੀਗਏ ਸੀ ਸ਼ਾਇਦ ਕਿਉਂਕਿ ਅਸੀਂ ਤੁਹਾਨੂੰ ਪਤਾ ਹੀ ਹੋਏਗਾ ਕਿ ਉੱਥੇ ਇੱਕ ਫਲਾਵਰ ਵੈਲੀ ਟਾਈਪ ਦੀ ਵੀ ਜਗ੍ਹਾ ਹੈਗੀ ਹੈ ਹੇਮਕੁੰਟ ਸੇਫ ਸਾਈਡ ਹੀ ਤਾਂ ਅਸੀਂ, ਅਸੀਂ ਉੱਥੇ ਵੀ ਨਹੀਂ ਜਾ ਪਾਏ ਸੀ।
ਹੂੰ, ਅਸੀਂ ਵੀ ਜਦੋਂ ਗਏ ਸੀ ਨਾ ਤੇ ਅਸੀਂ ਵੀ ਬਦਰੀਨਾਥ ਦਾ ਪੂਰਾ ਬਨਾਇਆ ਸੀ ਪ੍ਰੋਗਰਾਮ ਡਾਂਸ ਦਾ ਪਰ ਅਸੀਂ ਫਿਰ ਜਾ ਨੀ ਪਾਏ ਸੀ। ਕਿਉਂਕਿ ਬੱਚੇ ਥੋੜੇ ਬਿਮਾਰ ਪੈ ਗਏ ਸੀ ਤੇ ਫਿਰ ਅਸੀਂ ਵਾਪਸੀ ਕਰ ਲਈ ਸੀ। ਅਸੀਂ ਕਿਹਾ ਚਲੋ ਫੇਰ ਕਦੀ ਰੱਬ ਨੇ ਜਦੋਂ ਅਹ ਅਕਾਲ ਪੁਰਖ ਨੇ ਬੁਲਾਇਆ ਤੇ ਫ ਫੇਰ ਜਾਵਾਂਗੇ ਤੇ ਫੇਰ ਬਦਰੀਨਾਥ ਵੀ ਹੋ ਕੇ ਕੇ ਆਵਾਂਗੇ ਤਾਂ ਸਾਡਾ ਬਦਰੀਨਾਥ ਦਾ ਰਹਿ ਗਿਆ ਸੀ ਜਾਣਾ।
ਤੈਨੂੰ ਤੁਸੀ ਜਿੰਨੀਆਂ ਵੀ ਯਾਤਰਾ ਅੱਜ ਤੱਕ ਕੀਤੀਆਂ, ਤੁਹਾਨੂੰ ਸਭ ਤੋਂ ਵਧੀਆ ਯਾਤਰਾ ਆਪਨੀ ਕਿਹੜੀ ਲੱਗੀ?
ਮੈਨੂੰ ਤਾਂ ਹੁਨ ਤਾਂ ਸਭ ਤੋਂ ਵਧੀਆ ਐ ਹੇਮਕੁੰਟ ਸਾਹਿਬ ਦੀ ਯਾਤਰਾ। ਉਥੋਂ ਉੱਥੇ ਜਾਨ ਦਾ ਤੁਹਾਨੂੰ ਪਤਾ ਸਿੱਖ ਸਿੱਖਾਂ ਦਾ ਤੇ ਆਪਨਾ ਅਲੱਗ ਈ ਸਪਨਾ ਹੁੰਦਾ ਹੈ ਕਿ ਇੱਕ ਵਾਰੀ ਅਪਨੇ ਜੀਂਦੇ ਜੀ ਅਸੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਲਈਏ। ਕਿਉਂਕਿ ਉੱਥੋਂ ਦਾ ਤੇ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਨੇ ਅਪਨੇ ਪਿਛਲੇ ਜਨਮ ਚ ਉੱਥੇ ਤਪੱਸਿਆ ਕੀਤ ।
ਹਾਂਜੀ, ਹਾਂਜੀ।
ਹੋਰਾਂ ਨੇ ਦਰਸ਼ਨ
ਆ ਮੈਨੂੰ ਲੱਗਦਾ ਤੁਹਾਡਾ ਥੋੜਾ ਨੈੱਟ ਸਹੀ ਨਹੀਂ ਚੱਲ ਰਿਹਾ ਕਿਉਂਕਿ ਤੁਹਾਡੀ ਆਵਾਜ਼ ਕੱਟ-ਕੱਟ ਕੇ ਆ ਰਹੀ ਐ ਜੀ।
ਅੱਛਾ-ਅੱਛਾ ਕੱਟ ਕੇ ਆ ਰਹੀ ਐ।
ਹਾਂਜੀ ਥੋੜੀ-ਥੋੜੀ ਕੱਟ ਕੇ ਆ ਰਹੀ ਐ, ਅੱਛਾ ਫਿਰ ਅ ਹਾਂਜੀ ਅਗਰ ਤੁਹਾਨੂੰ ਦੁਬਾਰਾ ਕਦੇ ਮੌਕਾ ਮਿਲੇ ਤਾਂ ਤੁਸੀਂ ਦੁਬਾਰਾ ਜਾਨਾ ਚਾਹੋਗੇ ਹੇਮਕੂਟ ਸਾ
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ ਜਾਨਾਚਾਹਾਂਗੇ ਅਸੀਂ। ਤੁਸੀਂ ਵੇਖੋ ਏ ਕੱਠੇ ਪ੍ਰੋਗਰਾਮ ਬਨਾ ਲਈਏ ਤੇ ਇਕੱਠੇ ਚੱਲ ਪਵਾਂਗੇ।
ਅੱਛਾ ਜੀ ਤਾਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਿੰਦਾ ਜੀ ਸਭ ਨੂੰ ਹੇਮਕੁਟ ਸਾਹਿਬ ਜਾਨਾ ਚਾਹੀਦਾ ਤਾਂ ਤੁਸੀਂ ਇਹ ਵੀ ਸੁਣਿਆ ਹੀ ਹੋਏਗਾ ਕਿ ਹਜ਼ੂਰ ਸਾਹਿਬ ਵੀ ਜਾਨਾ ਚਾਹੀਦਾ। ਆਪਣੀ ਸੱਠ ਸਾਲ ਦੀ ਉਮਰ ਤੋਂ ਪਹਿਲੇ ਤਾਂ ਤੁਸੀਂ ਹਜ਼ੂਰ ਸਾਹਿਬ ਗਏ ਹੋ ਜੀ?
ਹਾਂਜੀ-ਹਾਂਜੀ ਹਜ਼ੂਰ ਸਾਹਿਬ ਮੈਂ ਦੋ ਵਾਰੀ ਹੋ ਕੇ ਆਈ ਹੋਈ ਆਂ ਜੀ।
ਅੱਛਾ ਜੀ।
ਹਾਂਜੀ ਹਜ਼ੂਰ ਸਾਹਿਬ ਦੇ ਬੋਤ ਵਧੀਆ ਦਰਸ਼ਨ ਹੋਏ ਨੇ।
ਹਾਂਜੀ ਬਾਕੀ ਮੈਨੂੰ ਤਾਂ ਇਨਾ ਯਾਦ ਨਹੀਂ ਐ ਮੈਂ ਤੇ ਬਚਪਨ ਚ ਗਿਆ ਸੀ ਅਪਨੇ। ਮੈਨੂੰ ਇੰਨਾ ਯਾਦ ਈ ਨੀ ਹੈਗਾ। ਮੈਂ ਪੰਜ ਜਾਂ ਚਾਰ ਸਾਲ ਦਾ ਹੋਵਾਂਗਾ ਹੋਰ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਮੈਨੂੰ ਬੁਖਾਰ ਵੀ ਹੋਇਆ ਦਾ ਸੀ ਇੱਕ ਸੌ ਚਾਰ ਡਿਗਰੀ।
ਅੱਛਾ ਜੀ।
ਹਾਂਜੀ ਤਾਂ ਮੈਨੂੰ ਜ਼ਿਆਦਾ ਕੁਛ ਯਾਦ ਈ ਨੀ ਐ।
ਹਾਂਜੀ-ਹਾਂਜੀ ਹਾਂ ਉਹ ਫੇਰ ਇੰਨੀ ਛੋਟੀ, ਇਨੀ ਛੋਟੀ ਉਮਰ ਚ ਥੋੜ੍ਹੀ ਯਾਦ ਰਹਿੰਦਾ ਐ। ਕਿਉਂਕਿ ਬੱਚਾ ਹੁੰਦੇ ਆ, ਉਸ ਟਾਈਮ ਅਸੀਂ ਬੱਚੇ ਹੁੰਨੇ ਆ ਤੇ ਯਾਦ ਈ
ਕਿ ਮੇਰੇ ਕੋਲ ਇੱਕੋ ਫੋਟੋ ਹੈਗੀ ਉੱਥੇ ਦੀ ਜਿੱਥੇ ਮੇਰੇ ਕੋਲ ਮੈਨੂੰ ਚਾਰ ਸੌ ਅ ਇੱਕ ਸੌ ਚਾਰ ਡਿਗਰੀ ਬੁਖਾਰ ਹੈਗਾ।
ਅੱਛਾ, ਇੰਨਾ ਤੇਜ਼ ਬੁਖਾਰ ਸੀ।
ਹਾਂਜੀ ਪਰ ਫੋਟੋ ਚ ਲਗ ਨੀ ਰਹਾ ਕੀ ਮੈਨੂੰ ਬੁਖਾਰ ਹੈਗਾ। ਪਤਾ ਨਹੀਂ ਜਿੱਦਾਂ ਮੈਂ ਕਿਹਾ ਈ ਮੈਨੂੰ ਯਾਦ ਨੀ ਅ ਤੇ ਮੈਨੂੰ ਲੱਗਦਾ ਮੰਮੀ ਪਾਪਾ ਹੀ ਗਏ ਹੋਨਗੇ ਹੋਰ ਕੋਈ ਹੋਰ ਨਾਲ ਦੇ ਆਣਗੇ ਮੈਂ ਵੀ ਸੋ ਮੈਂ ਵੀ ਸੋਚਦਾ ਮੈਂ ਵੀ ਆਪਣੇ ਦੋਸਤ ਨਾਲ ਦੁਬਾਰਾ ਜਾਵਾਂ ਉੱਥੇ ਇੱਕ ਵਾਰ।
ਹਾਂਜੀ ਹਾਂ ਉੱਥੋਂ ਦੇ ਵੀ ਦਰਸ਼ਨ ਬੰਦੇ ਨੂੰ ਹੁੰਦਾ ਹੈ ਇੱਕ ਵਾਰੀ ਜ਼ਰੂਰ ਕਰਕੇ ਆਈਏ।
ਤੁਸੀਂ ਕਿਤੇ ਹੋਰ ਦੀ ਵੀ ਯਾਤਰਾ ਕੀਤੀ ਜਿਵੇਂ ਅਨੰਦ ਪੁਰ ਸਾਹਿਬ ਹੋ ਗਿਆ ਯਾ ਪਟਨਾ ਸਾਹਿਬ ਹੋ ਗਿਆ।
ਹਾਂਜੀ ਅਸੀਂ ਮੈਂ ਤਾਂ ਅ ਵਾਹਿਗੁਰੂ ਦੀ ਕਿਰਪਾ ਪਾਪਾ ਨਾਲ ਨਾ ਪੰਜੋ ਤਖ਼ਤ ਦੀ ਯਾਤਰਾ ਕੀਤੀ ਹੋਈ ਐ ਪੰਜ ਤਖ਼ਤ ਲੋਕ ਪੂਰੇ ਹਾਂਜੀ-ਹਾਂਜੀ ਅਹ ਪਟਨਾ ਸਾਹਿਬ, ਹਜ਼ੂਰ ਸਾਹਿਬ। ਦਮਦਮਾ ਸਾਹਿਬ, ਅਨੰਦਪੁਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਮੈਂ ਸਾਰੇ ਤਖ ਤਾ ਦੀ ਯਾਤਰਾ ਕੀਤੀ ਹੋਈ ਐ।
ਹੂੰ, ਹੁਨੀ ਅਗਰ, ਅਗਰ ਮੈਂ ਅਪਨੀ ਰੀਸੈਂਟਲੀ ਗੱਲ ਕਰਾਂ ਤਾਂ ਮੈਂ ਹੁ ਹੁਣੀ ਅਹ ਅੰਮ੍ਰਿਤਸਰ ਸਾਹਿਬ ਹੋ ਕੇ ਆਇਆ ਸੀ ਅਪਨੇ ਦੋਸਤ ਨਾਲ। ਤਾਂ ਇਸ ਵਾਰ ਮੈਨੂੰ ਕਾਫ਼ੀ ਵਧੀਆ ਲੱਗਿਆ ਜਾ ਕੇ ਮਤਲਬ ਮਤਲਬ ਜਦੋਂ ਹੀ ਮੈਂ ਜ਼ਿਆਦਾਤਰ ਗਿਆ ਮੈਂ ਬਚਪਨ ' ਹੀ ਗਿਆ ਸੀ ਚਾਰ ਪੰਜ ਵਾਰੀ ਜਦੋਂ ਜਦੋਂ ਮੈਨੂੰ ਜ਼ਿਆਦਾ ਕੁਛ ਪਤਾ ਨਹੀ ਹੁੰਦਾ ਜਾਂ ਮਤਲਬ ਬੱਚੇ ਜਿਵੇਂ ਹੁੰਦਾ ਹੀ ਨੇ ਇਸ ਵਾਰ ਇਸ ਵਾਰ ਜਦੋਂ ਮੈਂ ਆਪਣੇ ਦੋਸਤ ਨਾਲ ਗਿਆ ਤਾਂ ਮੈਨੂੰ ਅਸੀਂ ਇੱਕ ਦੋ ਦਿਨ ਮਤਲਬ ਦੋ ਦਿਨ ਰੁਕੇ ਵੀ ਸੀ ਮਤਲਬ ਅਸੀਂ ਦੋ ਵਾਰੀ ਦਰਸ਼ਨ ਕੀਤੇ ਤੇ ਤਿੰਨ ਵਜੇ ਹੋਰ ਇੱਕ ਵਜੇ ਰਾਤ ਤੇ ਤਾਂ ਇਸ ਬਾਰ ਕਾਫ਼ੀ ਵਧੀਆ ਲੱਗਿਆ ਸਾਨੂੰ ਜਾ ਕੇ ਉੱਥੇ ਜਦੋਂ ਮੈਂ ਹਾਂਜੀ
ਕਾਫ਼ੀ ਆਨੰਦ ਆਉਂਦਾ ਹੈ ਪਰ ਉਹੀ ਹੈ ਨਾ ਆਪਣੇ ਪਹਿਲੇ ਬਚਪਨ ਚ ਤੇ ਇੰਨਾ ਬੰਦੇ ਨੂੰ ਯਾਦ ਨੀ ਰਹਿੰਦਾ ਪਰ ਆਪਣੀ ਹੋਸ਼ਆਵਾਸ ਜਾਓ ਫਿਰ ਅਲੱਗ ਹੀ ਮਜ਼ਾ ਆਉਂਦਾ
ਇਸ ਵਾਰ ਮੈਨੂੰ ਜਦੋਂ ਅਦਮ ਅ ਜਦੋਂ ਮੈਂ ਅੰਦਰ ਜਾ ਰਿਹਾ ਸੀ ਮੈਨੂੰ ਥੋੜ੍ਹਾ ਚੱਕਰ ਟਾਈਪ ਵੀ ਆ ਰਿਹਾ ਸੀ ਔਰ ਐਵੇਂ ਲੱਗਦਾ ਸੀ ਜਿਵੇਂ ਮਤਲਬ ਸਬਕੋਂਸ਼ੀਅਸ ਹੋ ਗਿਆ ਸੀ ਥੋਡਾ ਮਾਈੰਡ ਪਹਿਲਾਂ ਹਾਂਜੀ ਮਤਲਬ ਅਲੱਗ ਹੀ ਫੀਲਿੰਗ ਸੀ ਉੱਥੇ ਪਹੁੰਚ ਕੇ ਹੋਰ ਅੰਦਰ ਜਾਣ ਦੀ
ਹਾਂਜੀ ਹਾਂਜੀ ਉਹ ਤਾਂ ਵੈਸੇ ਵੀ ਜਦੋਂ ਤੁਸੀਂ ਅਹ ਜੋ ਉਹ ਪੌੜੀਆਂ ਤੁਸੀਂ ਉਤਰ ਦੇ ਹੋ ਨਾ ਥੱਲੇ ਤੇ ਜਦੋਂ ਤੁਹਾਨੂੰ ਸਾਹਮਣੇ ਇਕਦਮ ਦਰਸ਼ਨ ਹੁੰਦੇ ਆ ਤੇ ਉਹ ਵਾਲਾ ਇੱਕ ਅਲੱਗ ਹੀ ਫੀਲਿੰਗ ਹੁੰਦੀ ਹੈ ਜੋ ਆਪ ਬੰਦਾ ਬੋਲ ਕੇ ਦੱਸ ਨੀ ਸਕਦਾ
ਹਾਂਜੀ ਤਾਂ ਤੁਸੀਂ ਜਿੰਨੀ ਵਾਰ ਗਏ ਹੋ ਤੁਹਾਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਮਤਲਬ ਦਰਸ਼ਨ ਕਰਨ ਵਾਸਤੇ ਪ ਅੰਦਰ ਜਾ ਕੇ
ਅ ਦਰਬਾਰ ਸਾਹਿਬ ਤੇ ਅਸੀਂ ਕਾਫੀ ਪਰ ਲਾਸਟ ਟਮ ਗਏ ਸੀ ਲਾਈਨ ਤੇ ਅਹ ਤਿੰਨ ਤਿੰਨ ਤੋਂ ਵੀ ਉੱਪਰ ਤਿੰਨ ਘੰਟਿਆਂ ਤੋਂ ਉੱਪਰ ਲੱਗ ਗਏ ਸੀ ਠੀਕ ਹੈ
ਅੱਛਾ ਜੀ ਨਹੀਂ ਸਾਨੂੰ ਤੇ ਵੈਸੇ ਜਿਆਦਾ ਟਾਈਮ ਹੀ ਲੱਗਿਆ ਜਦੋਂ ਅਸੀਂ ਇੱਕ ਵਾਰ ਪਹੁੰਚੋ ਜੀ ਕੋ ਮਤਲਬ ਇੱਕ ਮਤਲਬ ਇੱਕ ਵਜੇ ਪਹੁੰਚੇ ਸੀ ਰਾਤ ਦੇ ਉਦੋਂ ਸਾਨੂੰ ਥੋੜ੍ਹਾ ਟਾਈਮ ਲੱਗ ਗਿਆ ਹੋਏਗਾ ਅੱਧਾ ਘੰਟਾ ਮਿੰਟ ਪਰ ਜਦੋਂ ਅਹ ਦੂਸਰੇ ਦਿਨ ਅਸੀਂ ਅਹ ਸੁਖਮਨੀ ਸਾਹਿਬ ਦਾ ਪਾਠ ਕੀਤਾ ਬਾਹਰ ਬੈਠ ਕੇ ਮਤਲਬ ਜਦੋਂ ਕ ਪਾਠ ਦੇ ਬਦ ਪਾਠ ਹੁੰਦਾ ਸਭ ਤੋਂ ਪਹਿਲੇ ਸੁਖਮਨੀ ਸਾਹਿਬ ਦਾ ਫਿਰ ਉਹ ਖੁੱਲਦੇ ਨੇ ਤਾਂ ਉੱਥੇ ਸਾਨੂੰ ਜ਼ਿਆਦਾ ਟਾਈਮ ਨੀ ਲੱਗਿਆ ਵੀਹ ਜਾਂ ਦਸ ਮਿੰਟ ਲੱਗੇ ਹੋਣਗੇ
ਅੱਛਾ ਅੱਛਾ ਠੀਕ ਹੈ ਤੁ ਤੁਸੀਂ ਉਹ ਪਾਲਕੀ ਪਾਲਕੀ ਸਾਹਿਬ ਦੇ ਦਰਸ਼ਨ ਕੀਤੇ ਸਵੇਰ ਦੀ
ਹਾਂਜੀ ਉਹ ਵੀ ਕੀਤਾ ਸੀ ਅਸੀਂ ਪਰ ਉਦੋਂ ਸਡਾ ਜਾਣ ਦਾ ਟਾਈਮ ਹੋ ਗਿਆ ਸੀ ਤੇ ਫਿਰ ਸਾਨੂੰ ਮਤਲਬ ਪੰਜ ਵਜੇ ਹੁੰਦਾ ਸ਼ਾਇਦ ਪ੍ਰਕਾਸ਼
ਅੱਛਾ ਅੱਛਾ ਪਾਲਕੀ ਸਾਹਿਬ ਦੇ ਤੇ ਉਹ ਦਰਸ਼ਨ ਉਹ ਦੇਖਣ ਦਾ ਅਲੱਗ ਨਜ਼ਾਰਾ ਹੁੰਦਾ ਅ।
ਤੁਹਾਡੇ ਹੁਣ ਅੱਜ ਕੱਲ੍ਹ ਮੌਸਮ ਕਿਵੇਂ ਦਾ ਚੱਲ ਰਿਹਾ ਉੱਥੇ?
ਮੌਸਮ ਬਹੁਤ ਗਰਮੀ ਹੋਈ ਹੋਈ ਹੈ ਬਹੁਤ। ਹਮ ਤੁਹਾਡੇ। ਬਾਰਿਸ਼ ਪਈ ਸੀ
ਨਹੀਂ ਨਹੀਂ ਇੱਥੇ ਤੇ ਬਾਰਿਸ਼ ਨਹੀਂ ਕਾਫ਼ੀ ਟਾਈਮ ਹੋ ਗਿਆ ਨਹੀਂ ਪਈ ਤਾਂ ਤੁਹਾਨੂੰ ਕੀ ਲੱਗਦਾ ਇੰਨੀ ਗਰਮੀ ਚ ਸਾਨੂੰ ਕਿੱਥੇ ਜਾਣਾ ਚਾਹੀਦਾ ਘੁੰਮਣ ਜਾਂ ਯਾਤਰਾ ਕਰਨ
ਇੰਨੀ ਗਰਮੀ ਚ ਤਾਂ ਯਾਤਰਾ ਕਰਨ ਤੇ ਉਹੀ ਪਹਾੜੀ ਪਹਾੜੀ ਜਗ੍ਹਾ ਤੇ ਹੀ ਕਹਾਂਗੀ ਮੈਂ ਤੇ ਠੰਡੀ ਜਿਵੇਂ ਧਰਮਸ਼ਾਲਾ ਹੈ ਦਾਰਜਲਿੰਗ ਹੈ ਪਰ ਦਾਰਜਲਿੰਗ ਚ ਤੇ ਹੈ ਹੀ ਬਾਰਿਸ਼ ਬਹੁਤ ਹੁੰਦੀ ਉੱਥੇ
ਹਾਂਜੀ,
ਤੇ ਬਾਕੀ ਇਹ ਧਰਮਸ਼ਾਲਾ ਹੈ। ਸ਼ਿਮਲਾ ਹੈ, ਆਪਣਾ ਔਰ ਕਸ਼ਮੀਰ ਹੈ ਕਸ਼ਮੀਰ ਚ ਪਹਿਲਗਾਮ ਔਰ। ਬਹੁਤ ਵਧੀਆ, ਅਗਰ ਤੁਸੀਂ ਠੰਡਕ ਲੈਣ ਜਾਣੀ ਹੈ ਨਾ।
ਜਿੱਦਾਂ ਕਿ ਅਸੀਂ ਗੱਲ ਕਰ ਰਹੇ ਕਸ਼ਮੀਰ ਦੀ ਜਾਂ ਸ਼ਿਮਲਾ ਦੀ। ਤਾਂ ਉੱਥੇ। ਘੁੰਮਣ ਵਾਲੀ ਕਿਹੜੀ ਜਗ੍ਹਾ ਹੁੰਦੀ ਉੱਥੇ ਸਿਰਫ਼ ਬਾਜ਼ਾਰ ਹੁੰਦੇ ਨੇ ਜਾਂ ਕੁਛ ਹੋਰ ਵੀ ਘੁੰਮਣ ਦੀ ਜਗ੍ਹਾ ਹੁੰਦੀਆਂ।
ਨਹੀਂ, ਨਹੀਂ ਉੱਥੇ ਬਹੁਤ ਕੁਛ ਹੈ ਦੇਖਣ ਨੂੰ ਅ ਸਪੈਸ਼ਲੀ ਅਗਰ ਮੈਂ। ਤੁਹਾਨੂੰ ਕਸ਼ਮੀਰ ਦਾ ਦੱਸਾਂ ਤੇ ਕਸ਼ਮੀਰ ਚ ਤੇ ਇੰਨੀ ਜਗ੍ਹਾ ਨੇ ਘੁੰਮਣ ਨੂੰ ਕਿ ਤੁਹਾਨੂੰ। ਤਿੰਨ ਘੱਟ।
ਅੱਛਾ ਜੀ, ਕਸ਼ਮੀਰ ਤੇ ਮੈਂ ਹਾਂਜੀ।
ਹਾਂ ਤੇ ਅਸੀਂ ਲਾਸਟ ਟਾਈਮ ਗਏ ਸੀ ਨਾ ਤੇ ਪੰਜ ਦਿਨ ਗਏ ਸੀ ਅਸੀਂ। ਤੇ ਅਸੀਂ ਸਿਰਫ ਕੁਛ ਨੀ, ਚੁਨੀ ਜਗ੍ਹਾ ਹੀ ਦੇਖੀਆਂ ਸੀ, ਕਿੰਨੀਆਂ ਜਗ੍ਹਾ ਤੇ ਅਸੀਂ ਅਸੀਂ ਦੇਖ ਕੇ ਹੀ ਨਹੀਂ ਆਏ। ਕਿਉਂਕਿ, ਸਾਡੇ ਕੋਲ ਦਿਨ ਘੱਟ ਸੀ, ਕਿਉਂਕਿ ਉੱਥੇ ਬਹੁਤ ਕੁਛ ਹੈ ਸੋਹਣਾ ਦੇਖਣ ਨੂੰ। ਡਲ ਨਾ ਉਥੇ ਗੁਲਮਰਗ ਹੈ ਉੱਥੇ ਬਰਫ਼ ਦਾ। ਨਿਰਾ ਬਰਫ਼ ਬਰਫ ਦਾ ਲੋਕ। ਦੇ ਹੈ ਪਹਿਲਗਾਮ ਹੈ ਪਹਿਲਗਾਮ ਚ ਬਹੁਤ ਸੋਹਣੇ ਝਰਨੇ ਆ ਠੰਡੇ ਪਾਣੀ ਦੇ।
ਅੱਛਾ ਜੀ ਮੈਂ ਤੇ ਵੈਸੇ। ਸ਼ਿਮਲਾ ਹੋਰ ਕਸ਼ਮੀਰ ਨੀ ਗਿਆ ਮੈਂ ਬਸ ਕਸੋਲੀ ਹੋਰ ਮਸੂਰੀ ਗਿਆ। ਉੱਥੇ ਸਾਨੂੰ ਜਿਆਦਾ ਕੁਛ। ਕ ਮਿਲਿਆ ਨੀ ਘੁੰਮਣ ਵਾਸਤੇ ਇੱਕੋ ਐਵੇਂ ਲੱਗਦਾ ਕਿ ਬਾਜ਼ਾਰ ਇੱਕ ਸੜਕ ਚ ਬਸ ਹੋਰ ਕੁਛ ਨੀ ਹੈ। ਬਾਕੀ ਪਹਾੜ ਹੈ ਬਸ।
ਅਸਲ ਚ ਨਾ ਅਹ ਸ਼ਿਮਲਾ ਹੈ ਪੂਰੀ ਹੈ ਨੈਨੀਤਾਲ ਹੈ। ਹਾਂ ੋੇ ਮਤਲਬ ਬਸ ਬਾਜ਼ਾਰ ਹੀ ਬਾਜ਼ਾਰ ਹੁੰਦੇ ਆਪਣੇੇ ਜਿਹੇ ਹੁੰਦੇ ਆ।
ਜੀ।
ਚੋ। ਵਿਊ ਪੁਇੰਟਸ ਹੁੰਦੇ ਆ ਜਿੱਥੇ ਤੁਸੀਂ ਆਪਣੀ ਪਰਿਵਾਰ ਦੇ ਨਾਲ ਫੋਟੋਆਂ ਖਿੱਚ ਸਕਦੇ ਹੋ। ਇੱਦਾਂ ਦੇ ਕੁਛ ਖਾਸ ਨਹੀਂ ਲੇਕਿਨ ਕਸ਼ਮੀਰ ਅਗਰ ਤੁਸੀਂ ਜਾਓਗੇ ਨਾ ਉੱਥੇ ਬਹੁਤ ਕੁਛ ਹੈ ਦੇਖ। ਦੇਖਣ ਨੂੰ ਸ਼੍ਰੀਨਗਰ ਚ ਵੀ ਡਲ ਲੇਕ ਹੈ ਉੱਥੇ ਹਾਊਸ ਬੋਟ ਚ ਲੋਕ ਆਪਣਾ। ਸਟੇ ਕਰਦੇ ਨੇ ਬਹੁਤ ਇੰਜੋਏ ਕਰਦੇ ਨੇ।
ਚਲੋ ਸਤਿ ਸ੍ਰੀ ਅਕਾਲ ਜੀ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਕਾਫ਼ੀ ਕੁਛ ਆਪਣਾ ਤਜੁਰਬਾ ਦਿੱਤਾ ਯਾਤਰਾ ਬਾਰੇ। ਧੰਨਵਾਦ ਜੀ।
ਧੰਨਵਾਦ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।